ਹਾਂ
ਹੈਲੋ
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਨੇਂ?
ਵਧੀਆ, ਤੁਸੀ ਸੁਨਾਓ ਤੁਸੀ ਠੀਕ ਹੋ?
ਵਧੀਆ ਜੀ ਵਧੀ ਹੋਰ
ਹਾਂਜੀ-ਹਾਂਜੀ-ਹਾਂਜੀ। ਸਭ ਵਧੀਆ। ਹੋਰ ਕੀ ਕਰ ਰਹੇ ਸੀ?
ਬਸ ਭੈਨ ਜੀ ਰੋਟੀ ਸਬਜ਼ੀ ਬਨਾਈ। ਹੈਲੋ ਹਾਂਜੀ, ਤੁਸੀ ਸੂਟ ਕਿੱਥੋ ਲਿਆਓਂਦੇ ਹੋ?
ਅਸੀਂ ਔਨਲਾਈਨ ਲੈਂਨੇਂ ਆਂ।
ਮੈਂ ਕਿਹਾ ਭੈਨ ਜੀ ਤੁਸੀ ਸੂਟ ਹੈਲੋ! ਹੈਲੋ ਹੈਲੋ